ਹੈਲੋ, ਹਾਂਜੀ।
ਸਤਿ ਸ਼੍ਰੀ ਅਕਾਲ ਜੀ, ਹੋਰ ਸੁਨਾਓ ਤੁਆਡਾ ਕੀ ਹਾਲ-ਚਾਲ ਐ?
ਵਦੀਆ-ਵਦੀਆ ਤੁਸੀਂ ਦੱਸੋ, ਤੁਆਡੇ ਕੀ ਹਾਲ-ਚਾਲ?
ਬਹੋਤ ਵਧੀਆ ਹੋਰ ਮੈਂ
ਹੋਰ ਮੈਂ ਸੋਚਿਆ ਚਲੋ, ਮੈਂ ਤੁਆਡੇ ਨਾਲ ਗੱਲ ਕਰਦੀ ਆਂ।
ਤੇ ਦੇਖੋ ਮੈਂ ਨਾ ਸ਼ੋਪਿੰਗ ਕਰਨੀ ਸੀ ਮੈਂ ਕੇਆ ਚਲੋ, ਮੈਂ ਘਰ ਦੀ ਕੋਈ ਖਰੀਦਦਾਰੀ ਕਰਨੀ ਆ ਵਿਯਾ ਆਯਾ ਹੋਯਾ ਸਾਡੇ। ਤੇ ਮੈਨੂੰ ਤਾਂ ਸਮਝ ਨੀ ਆਂਦੀ ਕਿ ਕੀ ਮੈਂ ਔਨਲਾਈਨ ਸ਼ੋਪਿੰਗ ਕਰਾਂ ਕਿ ਔਫਲਾਈਨ। ਕੀ ਕਰਾ, ਕਿਉਂਕਿ ਜਦੋਂ ਕੈਂਦੇ ਬੰਦੇ ਨੂੰ ਐਮਰਜੈਂਸੀ ਪੈਂਦੀ ਏਨਾ ਫੇਰ ਸਮਝ ਨੀ ਆਂਦੀ ਕੇੜੀ ਚੀਜ ਮਤਲਬ ਚੂਜ਼ ਕਰਾਂ। ਔਨਲਾਇਨ ਜਾਵਾਂ ਕਿ ਔਫਲਾਈਨ ਜਾਵਾਂ। ਕਿਉਂਕਿ ਐਮਰਜੈਂਸੀ ਏਨਾ ਮੈਨੂੰ। ਦੋ-ਤਿੰਨ ਦਿਨਾਂ ਦੇ ਵਿੱਚ ਮਤਲਬ ਸ਼ੋਪਿੰਗ ਕਰਨਾ ਹੀ ਕਰਨੀਏ।
ਦੇਖੋ, ਅਗਰ ਦੇਖੋ ਕਈ ਵਾਰ ਹੁੰਦਾ ਆਪਾਂ ਔਨਲਾਈਨ ਸ਼ੋਪਿੰਗ ਕਰਦੇ ਆਂ ਤੁਆ ਨੂੰ ਪਤਾ ਈਏ ਓਦੇ ਵਿੱਚ ਡਿਲੀਵਰੀ ਵਿੱਚ ਟਾਈਮ ਲੱਗ ਜਾਂਦੈ ਤਾਂ ਮੇਰੇ ਹਿਸਾਬ ਨਾਲ ਤਾਂ ਆਪਾਂ ਅਗਰ ਆਪਾਂ ਨੂੰ ਕੀ ਐਮਰਜੈਂਸੀ ਹੁੰਦੀ ਐ ਆਪਾਂ ਨੂੰ ਦੁਕਾਨ ਚ ਜਾ ਕੇ ਵੀ ਚੀਜ਼ ਲੈ ਸਕਦੇ, ਓਦੇ ਨਾਲ ਕੀ ਹੁੰਦਾ ਆਪਾਂ ਅਸਾਥ ਨਾਲ ਦੇ ਨਾਲ ਆਪਦੀ ਚੀਜ਼ ਲੈ ਸਕਦੇ ਓ। ਤਾਂਕ ਕਈ ਚੀਜ਼ਾਂ ਹੁੰਦੀਆਂ ਨੇ, ਓ ਡਿਪੈਂਡ ਵੀ ਕਰਦਾ ਐ ਕਿ ਆਪਾਂ ਕੇੜੀ ਚੀਜ਼ ਲੈਣੀ ਐ। ਕਈ ਚੀਜ਼ ਹੁਰ ਚੀਜ਼ਾਂ ਆਪਾਂ ਔਨਲਾਈਨ ਮੰਗਾਂਦੇ ਆਂ। ਓਨ੍ਹਾਂ ਦੀ ਡਿਲੀਵਰੀ ਸੇਮ ਡੇ ਹੀ ਹੋ ਜਾਂਦੀ ਐ। ਤਾਂ ਆਪਾਂ ਨੂੰ ਦੇਖ ਕੇ ਕੀ ਮਤਲਬ ਕਿੱਥੋਂ ਸਾਨੂੰ ਚੀਜ਼ ਵਧੀਆ ਮਿਲਦੀ ਪਈ ਐ। ਓਸ ਕਈ ਵਾਰ ਹੁੰਦਾ, ਓਨਲਾਈਨ ਆਪਾਂ ਸ਼ੋਪਿੰਗ ਵਗੈਰਾ ਕਰਦੇ ਆਂ, ਓਦੇ ਵਿੱਚ ਸਾਨੂੰ ਡਿਸ ਅਕਾਊਂਂਟ ਵਗੈਰਾ ਵੀ ਮਿਲ ਜਾਂਦਾ। ਤਾਂ ਸਾਰੀ ਚੀਜ਼ਾਂ ਤੁਆਨੂੰ ਦੇਖਣੀਆਂ ਪਏਗੀ, ਕੀ ਤੁਸੀਂ ਕਿੱਥੋਂ ਚੀਜ਼ ਲੈਣੀ ਐ। ਓ ਕੇੜੀ ਚੀਜ਼ ਲੈਣੀ ਐ। ਓਦੇ ਮੁਤਾਬਿਕ ਈ ਸਾਨੂੰ, ਮੈਨੂੰ ਲੱਗਦਾ ਸ਼ੋਪਿੰਗ ਕਰਨੀ ਚਾਈਦੀ ਐ।
ਸਈ ਗੱਲ ਕੀਤੀ ਬਿਲਕੁਲ ਤੁਸੀਂ। ਕਿਉਂਕਿ ਦੇਖੋ, ਅੱਜ-ਕਲ ਦੇ ਟਾਈਮ ਨਾਲ ਦੇਖਿਆ ਤੁਸੀਂ ਆਧੁਨਿਕ ਯੁੱਗ ਐ। ਕਿਉਂਕਿ ਆਪਾਂ ਦੇਖਿਆ ਜਾਵੇ ਤਾਂ ਖਰੀਦਦਾਰੀ ਕਰਨ ਵਾਸਤੇ ਦੋਨੋਂ ਤਰੀਕੇ ਹੀ ਵਧੀਆ। ਔਨਲਾਈਨ ਵੀ ਲੈ ਲੋ ਕੈਂਦੇ ਆ ਤੇ ਕੋਈ ਕੈਂਦਾ ਅਂ ਮਤਲਬ ਓ ਲੈਣੀ ਲੈ ਲੋ, ਦੋਵਾਂ ਦੀ ਆਪਣੇ-ਆਪਣੇ ਕੈਂਦੇ ਤਰੀਕਿਆਂ ਤੇ ਆਪ ਆਪਣੇ-ਆਪਣੇ ਫ਼ਾਇਦੇ ਆ ਤੇ ਆਪਣੇ-ਆਪਣੇ ਨੁਕਸਾਨ ਵੀ ਐ, ਤਾ ਤਾਨੂੰ ਸਮਝ ਹੋਣੀ ਚਾਈਦੀ ਕਿ ਤੁਸੀਂ ਕਿਸ ਹਿਸਾਬ ਨਾਲ ਤੁਸੀਂ ਕਿੰਦੇ ਤੋਂ ਕੀ ਲੈ ਰੇਂ ਓਂ। ਤਾਨੂੰ ਓਨਾਂ ਬਾਰੇ ਪਤਾ ਐ ਪੂਰਾ, ਪੂਰੀ ਜਾਣਕਾਰੀ ਐ ਤੇ ਕੈਂਦੇ ਕੋਈ ਵੀ ਚੀਜ਼ ਲੈਣ ਤੇ ਪੈਲਾਂ ਪੈਲਾਂ ਸਾਹਮਣੇ ਵਾਲੇ ਦੀ ਜਾਣਕਾਰੀ ਹੋਣੀ ਚਾਈਦੀ ਐ। ਚਾਏ ਤੁਸੀਂ ਔਫਲਾਈਨ ਲੈ ਰੇ ਓ, ਕਿਸੇ ਦੁ ਕਾਨਦਾਰ ਤੋਂ ਲੈ ਰੇ ਓ। ਚਾਏ ਤੁਸੀਂ ਔਨਲਾਈਨ ਰੈ ਰੇਓ ਮੋਬਾਇਲ ਦੇ ਤੋਂ ਲੈ ਰੇ ਓਂ। ਕਿਉਂ ਤਾਨੂੰ ਸਮਝ ਹੋਣੀ ਚਾਈਦੀ ਐ ਕਿਉਂਕਿ ਅੱਜ-ਕਲ ਤਾਨੂੰ ਪਤਾ ਫਰੋਡ ਬੋਤ ਹੋ ਰੀ ਐ। ਮੈਨੂੰ ਲੱਗਦਾ ਔਨ ਆਪਾਂ ਔਨਲਾਈਨ ਲੈਂਣੇ ਆਂ, ਕਈ ਚੀਜ਼ ਏ ਆ ਕਿ ਫਰੋਡ ਵੀ ਹੋ ਰੇ ਆ। ਪੈਸੇ ਓ ਲੈ ਲੈਂਦੇ ਆ ਤੇ ਵਾਪਿਸ ਨਈਂ ਹੁੰਦੇ, ਕਈ ਚੀਜਾਂ ਤੇ। ਕੈਂਦੇ ਪਰ ਉਹ ਚੀਜ਼ ਨੀਂ ਤਾਨੂੰ ਦੇਖ ਕੇ ਲੈਣਾ ਚਾਈਦਾ। ਦੇਖਿਆ ਜਾਵੇ ਤਾਂ। ਬੋਤ ਜ਼ਿਆਦਾ ਐਪਸ ਐ, ਅੱਜ-ਕਲ ਦੇ ਟੈਮ ਤੇ ਔਪੀਸ ਕਰਨ ਲਈ ਬ੍ਰੈਂਡ ਕੀ ਐ, ਸਭ ਕੁਛ ਬਣੇ ਹੁੰਦੇ ਆ, ਸਭ ਕੁਛ ਲਿਖੇ ਹੁੰਦੇ ਆ। ਪਰ ਫਿਰ ਵੀ ਕਈ ਵਾਰ ਕੈਂਦੇ ਨੁਕਸਾਨ ਹੋ ਜਾਂਦਾ ਪਤਾ ਨ੍ਹੀ ਚੱਲਦਾ। ਕਈ ਵਾਰ ਕੀ ਡਲੀਵਿਰੀ ਬੋਏ ਦੇ ਥਰੂ ਵੀ ਕੀਤਾ ਜਾਂਦਾ ਕੁੱਛ ਤੇ ਕਈ ਵਾਰ ਚੰਗੇ ਵੀ ਹੁੰਦੇ ਆ ਡਿਲੀਵਰੀ ਬਾਏ, ਸਾਰੇ ਇੱਕੋ ਜੇ ਨ੍ਹੀਂ ਹੁੰਦੇ। ਓ ਕੈਂਦੇ ਕਈ ਵਾਰ ਕੈਂਦੇ ਜਾਂ ਤਾਂ ਕੁਛ ਕਨਫਿਊਜ਼ਨ ਹੁੰਦੀ ਐ ਜਾਂ ਬੰਦੇ ਦੀ ਨੀਅਤ ਮਾ ਮਾੜੀ ਹੋ ਜਾਂਦੀ ਐ ਤਾਂ ਕਰਕੇ ਵੀ ਏ ਚੀਜ਼ਾਂ ਆਪਣੇ ਸਾਹਮਣੇ ਆਂਦੀਆਂ।
ਬਿਲਕੁਲ ਬਿਲਕੁਲ ਐ ਤਾਂ ਬਿਲਕੁਲ ਤੁਸੀਂ ਠੀਕ ਕਿਆ। ਕਿਉਕਿ ਜਿਵੇਂ ਤੁਸੀਂ ਦੇਖਿਆ ਹੋਏਗਾ, ਔਨਲਾਈਨ ਸ਼ੋਪਿੰਗ ਹੁੰਦੀ ਐ ਆਪਾਂ ਨੂੰ ਇੱਕ ਸਾਡੇ ਲਈ ਆਸਾਨ ਹੋ ਜਾਂਦੀ ਐ। ਕਿਉਂਕਿ ਓਦੇ ਵਿੱਚ ਆਪਾਂ ਕਿਸੇ ਵੀ ਟਾਈਮ ਆਪਦੇ ਆਪ ਔਡਰ ਕਰ ਸਕਦੇ ਆਂ, ਆਪਾਂ ਬੈਡ ਚ ਬੈਠੇ ਆ ਕਈ ਵਾਰ ਵੇਖਦੇ ਪਏ ਆ ਕੋਈ ਚੀਜ਼ ਸਾਨੂੰ ਪਸੰਦ ਆ ਜਾਂਦੀ ਐ ਤੇ ਆਪਾਂ ਔਡਰ ਕਰ ਦਿੰਦੇ ਨੇ, ਔਰ ਕਈ ਵਾਰ ਤੁਸੀਂ ਵੇਖਿਆ ਹੋਏਗਾ ਘਰ ਵਿੱਚ ਸਾਨੂੰ ਕੋਈ ਐਮਰਜੈਂਸੀ ਹੁੰਦੀ ਐ, ਕੋਈ ਚੀਜ਼ ਮੰਗਾਣੀ ਜ਼ਰੂਰੀ ਹੁੰਦੀ ਐ। ਅਭ ਆਪਾਂ ਘਰ ਵਿੱਚ ਕੋਈ ਨਈਂ ਹੁੰਦਾ। ਠੀ ਕੋਈ ਜਾਕੇ ਲੈਕੇ ਆਵੇ ਚੀਜ਼ਾਂ ਤਾਂ ਸਾ ਆਪਾਂ ਨੂੰ ਔਨਲਾਈਨ ਜੇੜਾ ਓਪਸ਼ਨ ਹੁੰਦਾ ਐ, ਓ ਸਾਨੂੰ ਆਸਾਨ ਵੀ ਲੱਗਦਾ। ਤਾਂ ਓਦੇ ਨਾਲ ਸਾਡੀ ਟਾਈਮ ਦੀ ਵੀ ਦੇਖੋ ਕਿੰਨੀ ਬੱਚਤ ਹੋ ਜਾਂਦੀ ਐ। ਓਈ ਆਪਾਂ ਚੀਜ਼ ਅਗਰ ਮਾਰਕੀ ਵਿੱਚ ਕੇ ਲੈਂਣੇ ਆਂ, ਓਦੇ ਨਾਲ ਸਾਡਾ ਟਾਈਮ ਕਿੰਨਾ ਖਰਾਬ ਹੁੰਦਾ ਐ।
ਜੀ ਬਿਲਕੁਲ ਨਈ ਤੁਹਾਡੀ ਗੱਲ ਤਾਂ ਬਿਲਕੁਲ ਸਹੀ ਐ। ਪਰ ਕਹਿੰਦੇ ਆ ਜਿਵੇਂ ਕੱਪੜਾ ਵਗੈਰਾ ਤਾਂ ਦੁਕਾਨਦਾਰ ਤੇ ਕੋਲ ਜਾ ਕੇ ਹੀ ਲਓ। ਕਿਉਂਕਿ ਕਹਿੰਦਾ ਆਪਾਂ ਸਾਹਮਣੇ ਵਾਲੇ ਨਾਲ ਗੱਲਬਾਤ ਕਰਕੇ ਕੀ ਲੈ ਰਹੇ ਹੋ, ਇੱਕ ਵਿਸ਼ਵਾਸਜਨਕ ਚੀਜ਼ ਹੋ ਜਾਂਦੀ ਹੈ ਚੱਲ ਕੇ ਜਦੋ ਆਪਾਂ ਨੂੰ ਪਤਾ ਕਿ ਸਾਹਮਣੇ ਵਾਲਾ ਆਪਾਂ ਨੂੰ ਜੋ ਕੱਪੜਾ ਦੇ ਰਿਹਾ ਐ ਕੋਈ ਆਪਣੇ ਵਿਸ਼ਵਾਸ ਬਣਾਉਣ ਨਾਲ ਕੋਈ ਆਪਣਾ ਕਸਟਮਰ ਅੱਛਾ ਬਣਾਉਣ ਨਾਲ ਹੀ ਅੱਛਾ ਚੀਜ਼ ਦਏਗਾ। ਮਾੜੀ ਚੀਜ ਨਹੀਂ ਵੇਚੇਗਾ ਕਿਉਂਕਿ ਕੱਲ ਉਸਨੂੰ ਪਤਾ ਪਹਿਲੇ ਇੱਕ ਇੱਕ ਕਸਟਮਰ ਜਿਹੜਾ ਗਾਹਕ ਆ ਰਿਹਾ ਐ, ਇਹ ਹੋਰ ਵੀ ਗਾਹਕ ਲੈ ਕੇ ਆਵੇਗਾ। ਜਿਸ ਕਰਕੇ ਦੁਕਾਨਦਾਰ ਦਾ ਵੀ ਫਾਇਦਾ ਹੁੰਦਾ। ਤਾਨੂੰ ਪਤਾ ਹੀ ਐ ਇਸ ਕਰਕੇ ਦੇਖੋ ਕਿ ਜੇ ਤਾਨੂੰ ਚੰਗੀਆਂ ਸਹੂਲਤਾਂ ਜਿੱਥੋਂ ਮਿਲਦੀਆਂ ਨੇ ਉੱਥੋਂ ਤੁਸੀਂ ਲੋ ਕਿਉਂਕਿ ਔਨਲਾਈਨ ਖਰੀਦਾਰੀ ਜਿਆਦਾ ਇਹ ਕਹਿ ਲਓ ਕਿ ਮੋਬਾਇਲ ਚ ਕਰ ਲੈਣੇ ਉ ਕੰਪਿਊਟਰ ਰਾਹੀਂ ਕਰ ਸਕ ਇੰਨੇ ਇੰਟਰਨੈੱਟ ਚੱਲਦੇ ਐ ਉਹਨਾਂ ਦੀ ਮਦਦ ਨਾਲ ਹੀ ਘਰ ਬੈਠੇ ਤੁਸੀਂ ਆਪਣੇ ਮਨ ਪਸੰਦ ਚੀਜ਼ਾਂ ਮੰਗਵਾ
ਠੀਕ ਹੈ ਮੈਂ ਉਨਸੇ ਬਾਤ ਕਰਕੇ ਆਪ ਕੋ ਕੋਲ ਬੈਕ ਕਰਵਾ ਦੇਤੀ ਹੂੰ ਠੀਕ ਹੈ।
ਇਸ ਤਰੀਕੇ ਸਮੇਂ ਕਹਿੰਦੇ ਆ ਤੁਹਾਡੀ ਮਿਹਨਤ ਵੀ ਬਚਦੀ ਹੈ ਤੇ ਤੁਸੀਂ ਵਾ ਵੱਖ ਕੰਪਨੀਆਂ ਦੇ ਨਾਲ ਅਹ ਤੁਹਾਡੀ ਤੁਹਾਨੂੰ ਪਤਾ ਚੱਲਦਾ ਕੀਮਤਾਂ ਦੀ ਤੁਲਨਾ ਪਤਾ ਚੱਲਦੀ ਐ ਤੇ ਸਾਹਮਣੇ ਵਾਲਾ ਕੀ ਦੇ ਰਿਹਾ ਤੁਹਾਨੂੰ ਰੇਟ ਦੇ ਰਿਹਾ ਉਹ ਔਰ ਇਹ ਵਾਲੀ ਕੰਪਨੀਆਂ ਤੁਹਾਨੂੰ ਕੀ ਰੇਟ ਦੇ ਰਹੇ ਆ। ਕਈ ਵਾਰ ਕੀ ਕਹਿੰਦੇ ਆ ਆਪਾਂ ਨੂੰ ਡਿਸਕਾਊਂਟ ਮਿਲ ਜਾਂਦੇ ਐ ਕੈਸ਼ਬੈਕ ਮਿਲ ਜਾਂਦੇ ਐ। ਤੇ ਔਫਰ ਮਿਲ ਜਾਂਦੇ ਨੇ ਜਿਹਨਾਂ ਕਰਕੇ ਆਪਾਂ ਸਮਾਨ ਦੀ ਡਿਲੀਵਰੀ ਹੋਣ ਜਾਣ ਦੇ ਕਰਕੇ ਵੀ ਲੋਕ ਬਾਜ਼ਾਰ ਜਾਣ ਦੀ ਲੋੜ ਨਈ ਪੈਂਦੀ।
ਬਿਲਕੁਲ ਇਹ ਗੱਲ ਤਾਂ ਬਿਲਕੁਲ ਤੁਸੀਂ ਠੀਕ ਕਹੀ ਕਿ ਮਨਾਂ ਇਹਦੇ ਨਾਲ ਸਾਨੂੰ ਮਤਲਬ ਫਾਇਦੇ ਵੀ ਹੁੰਦੇ ਨੇ ਤੇ‌‌ ਨ ਦੇਖੋ ਔਨਲਾਈਨ ਸ਼ੋਪ ਪਿੰਗ ਦੇ ਸਾਨੂੰ ਕਈ ਵਾਰ ਨੁਕਸਾਨ ਵੀ ਹੁੰਦੇ ਨੇ ਤੇ ਅਗਰ ਆਪਾਂ ਮਾਰਕੀਟ ਚ ਜਾ ਕੇ ਕਰਦੇ ਹਾਂ ਉਹਦੇ ਵੀ ਸਾਨੂੰ ਕਿੰਨੇ ਨੁਕਸਾਨ ਹੁੰਦੇ ਨੇ। ਜੇ ਆਪਾਂ ਔਨਲਾਈਨ ਕਈ ਵਾਰ ਦੇਖਿਆ ਤੁਸੀਂ ਟਾਈਮ ਦੀ 'ਚ ਡਿਲੀਵਰੀ ਨਹੀਂ ਹੁੰਦੀ। ਜਾਂ ਕਈ ਵਾਰ ਸਮਾਨ ਟੁਟਿਆ ਫੁੱਟਿਆ ਨਿਕਲ ਆ ਜਾਂਦਾ ਜਾਂ ਖ਼ਰਾਬ ਚੀਜ਼ ਭੇਜ ਦਿੰਦੇ ਨੇ ਉਹ ਆਪ। ਪਰ ਜਿਹੜਾ ਕਪ ਆਪਾਂ ਕੱਪੜਾ ਲੀੜਾ ਲੈਣਾ ਹੁੰਦਾ। ਉਹਦਾ ਸਾਈਜ਼ ਵਗੈਰਾ ਸਾਈਜ਼ ਸਾਨੂੰ ਸਹੀ ਨਹੀਂ ਆਉਂਦਾ ਜਾਂ ਕਲਰ ਵਗੈਰਾ ਫੋਟੋ ਵਿੱਚ- ਕੁਛ ਹੋਰ ਹੁੰਦਾ ਤਾਂ ਵੈਸੇ ਕੁਛ ਹੋਰ ਨਿਕਲਦਾ। ਜਿਹੜਾ ਆਪਾਂ ਮਾਰਕੀਟ ਚ ਜਾ ਕੇ ਚੀਜ਼ ਲੈਂਣੇ ਆਾਂ ਉਹ ਵੀ ਉਹਦੇ ਵਿੱਚ ਵੀ ਤੁਸੀਂ ਦੇਖਿਆ ਹੋਏਗਾ। ਕਿ ਕਈ ਵਾਰ ਸਾਡਾ ਕਿੰਨਾ ਟਾਈਮ ਲੱਗ ਜਾਂਦਾ ਕਿਉਂਕਿ ਆਪ ਹਾਨੂੰ ਔਨਲਾਈਨ ਸ਼ੋਪਿੰਗ ਵਿੱਚ ਸਾਰੇ ਬ੍ਰੈਂਡ ਦੇ ਕੱਪੜੇ ਇੱਕ ਇੱਕ ਜਗ੍ਹਾ ਸਾਨੂੰ ਦਿਖ ਜਾਂਦੇ ਨੇ ਪ੍ਰਾਈਜ਼ ਨਈ ਪਤਾ ਉੱਥੇ ਆਪਾਂ ਵੱਖਰੀ ਵੱਖਰੀ ਸ਼ੋਪ 'ਚ ਜਾਣਾ ਪੈਂਦਾ। ਤੇ ਟਰਾਈ ਕਰਨਾ ਪੈਂਦਾ ਸਾਰੀ ਚੀਜ਼ਾਂ। ਬਾਕ ਉਹ ਚੀਜ਼ਾਂ ਦਾ ਪਰ ਇਹ ਵੀ ਫਾਇਦਾ ਹੁੰਦਾ ਕਿ ਆਪਾਂ ਜਾਂਨੇ ਹਾਂ ਤਾਂ ਆਪਾਂ ਕਲਰ ਵਗੈਰਾ ਦੇਖ ਲੈਂਨੇ ਹਾਂ। ਸਾਈਜ਼ ਵਗੈਰਾ ਵੀ ਟਰਾਈ ਕਰਕੇ ਲੈ ਲੈਂਨੇ ਹਾਂ ਮਾਰਕੀਟ 'ਚ ਜਾ ਕੇ ਆਪਾਂ ਚੀਜ਼ ਲੈਂਨੇ ਹਾਂ ਤਾਂ ਇਸ ਚੀਜ਼ ਦਾ ਸਾਨੂੰ ਫਾਇਦਾ ਹੋ ਜਾਂਦਾ ਹੈ।
ਜੀ ਬਿਲਕੁਲ ਤੁਸੀਂ ਸਹੀ ਕਿਹਾ ਤੁਹਾਡੀ ਗੱਲ ਬਿਲਕੁਲ ਸਹੀ ਹੈ। ਕਿਉਂਕਿ ਦੇਖੋ? ਪਰ ਇੱਕ ਚੀਜ਼ ਦਾ ਇਹ ਦੇਖੋ ਤਾਡਾ ਮਨੋਰੰਜਨ ਵੀ ਹੋ ਰਿਹਾ। ਤੁਸੀਂ ਆਪਣੇ ਦੋਸਤਾਂ ਨਾਲ ਜਾਂ ਸਹੇਲੀਆਂ ਨਾਲ ਰਲ ਕੇ ਜਾਂਦੇ ਹੋ ਜਦੋਂ। ਇਸ ਤਰਾ ਤੁਸੀਂ ਇੱਕ ਦੂਜੇ ਦੀ ਚੁਆਇਸ ਵੀ ਦੱਸ ਸਕਦੇ ਜਦੋਂ ਤੁ ਤੁਸੀਂ ਕੱਪੜਾ ਲੈ ਰਹੇ ਹੋ ਕਿਸੇ ਦੁਕਾਨਦਾਰ ਤੇ ਹੀ ਜਾ ਰਹੇ ਹੋ। ਤੁਸੀਂ ਕੱਪੜਾ ਦੇਖ ਰਹੇ ਹੋ। ਰੰਗ ਦੇਖ ਰਹੇ ਹੋ। ਪ੍ਰਾਈਜ਼ ਦੇਖਣਾ ਹਰ ਚੀਜ਼ ਤੁਹਾਡੀ ਮਰਜ਼ੀ ਨਾਲ ਆ ਰਹੀ ਹੈ ਇਹਨਾਂ ਨਾਲ ਇਹ ਕੀ ਤੁਹਾਡੀੇ ਇਹਨਾਂ ਇੱਕ ਦੂਜੇ ਪਸੰਦ ਵੀ ਪਤਾ ਚੱਲਦੀ ਹੈ ਦੇਖੋ ਤੁਸੀਂ ਹਾਲਾਂਕਿ ਤੁਸੀਂ ਦੇਖਦੇ ਹੋ ਕਿ ਉਫ ਲਾਈਨ ਜਦੋਂ ਆਪਾਂ ਖਰੀਦੇ ਹਾਂ ਤੇ ਕੁਛ ਕਮੀਆਂ ਆਉਂਦੀਆਂ ਨੇ ਆਪਣੀਆਂ ਨੂੰ, ਦੇਖਿਆ ਹੀ ਹੋਗਾ ਤੁਸੀਂ ਬਾਜ਼ਾਰ ਸ਼ਾਮ ਜਾਣ ਦੇ ਸਮੇਂ‌, ਸਮਾਂ ਤੇ ਪੈਸੇ ਦੀ ਦੋਵਾਂ ਦੀ ਖਰਚ ਹੁੰਦੀ ਹੈ। ਮੈਨੂੰ ਪਤਾ ਸਮਾਂ ਵੀ ਲੱਗਦਾ ਤੇ ਵੀ ਲੱਗਦਾ ਭੀੜ ਭੜ ਇਟਾ ਵੀ ਬਹੁਤ ਮਿਲਦਾ ਆਪਾਂ ਨੂੰ ਟ੍ਰੈਫਿਕ ਮਿਲਦਾ। ਦੇਖੋ ਕਦੇ ਕਈ ਵਾਰੀ ਮੌਸਮ ਦਾ ਵੀ ਪਤਾ ਨਹੀਂ ਚੱਲਦਾ ਕਦੋਂ ਕਿਹੜੀ ਕਿਹੜੀ ਪ੍ਰੋ ਆ ਜਾਏਗੀ ਬਰਸਾਤ ਹੋਣ ਲੱਗ ਜਾਂਦੀ ਹੈ ਪਤਾ ਨਹੀਂ ਚੱਲਦਾ ਸਾਮ੍ਹਣੇ ਨੇ ਇੱਕੋ ਦਮ ਕੀ ਆਉਣ ਵਾਲੋਂ ਟਾਈਮ ਦਾ ਪਤਾ ਨੀ ਚੱਲਦਾ ਆਪਾਂ ਨੂੰ ਪਰ ਕਈ ਵਾਰ ਕੀ ਹੁੰਦੇ ਦੁਕਾਨਾਂ ਦੇ ਨਾਲ, ਤੇ ਹੁ ਕਹਿੰਦੇ ਨੇ ਇੱਕ ਤਰ੍ਹਾਂ ਮਨ ਪਰਚਾਵਾ ਹੁੰਦਾ ਬਸ ਹੋਰ ਕੁਛ ਨੀ ਜਿਹੜਾ ਆਪਾਂ ਜਾ ਕੇ ਆਪਣੀ ਕੀ ਚੀ ਲੈਦੇ ਆ ਕੀਮਤਾਂ ਤੋਂ ਵੱਧ ਵੀ ਲੈ ਲੈ ਲੈਣੀ ਪੈਂਦੀ ਹੈ ਕਈ ਵਾਰੀ।
ਇਹ ਤਾਂ ਗੱਲ ਬਿਲਕੁਲ ਤੁਹਾਡੀ ਠੀਕ ਹੈ ਕਈ ਵਾਰ ਹੁੰਦਾ ਹੈ। ਕੀ ਪਤਾ ਕੀ ਹੁੰਦਾ ਆਪਾਂ ਜਦੋਂ ਮਾਰਕੀਟ ਚ ਚੀਜ਼ ਲੈਂਦੇ ਹਾਂ ਤਾਂ ਸਾਨੂੰ ਪਤਾ ਹੁੰਦਾ ਸਾਡਾ ਇੰਨਾ ਬਜਟ ਹੈ ਤਾਂ ਆਪਾਂ ਆਪਦੇ ਬਜਟ ਦੇ ਅਕੋਰਡਿੰਗ ਚੀਜ਼ ਲੈਂਦੇ ਹਾਂ ਕਈ ਵਾਰ ਹੁੰਦਾ ਔਨਲਾਈਨ ਸਾਨੂੰ ਇਹ ਲਾਲਚ ਦੇ ਦਿੰਦੇ ਨੇ ਕਿ ਇੰਨੇ ਦੀ ਚੀਜ਼ ਖਰੀਦੋਗੇ ਇਹਦੇ ਨਾਲ ਇਹ ਚੀਜ਼ ਫਰੀ ਮਿਲੇਗੀ ਉਹਦੇ ਨਾਲ ਸਾਡੇ ਪੈਸੇ ਦੀ ਵੀ ਦੇਖਿਓ? ਔਰ ਆਪਾਂ ਨੂੰ ਜਿਹੜੀ ਚੀਜ਼ ਲੋੜ ਨਹੀਂ ਹੁੰਦੀ ਤੇ ਸਾਡੇ ਪੈਸੇ ਦੀ ਕਿੰਨੀ ਵੇਸਟੇਜ ਹੁੰਦੀ ਹੈ। ਤਾਂ ਆਪਾਂ ਅਗਰ ਮਾਰਕੀਟ ਚ ਜਾ ਕੇ ਪੈਸੇ ਖਰਚ ਕਰਕੇ ਚੀਜ਼ ਲੈਂਨੇ ਹਾਂ। ਤਾਂ ਸਾਨੂੰ ਪਤਾ ਕਿ ਸਾਡਾ ਇੰਨਾ ਬਜਟ ਹੈ। ਇਹਦੇ ਵਿੱਚ ਹੀ ਸਾਨੂੰ ਚੀਜ਼ ਲੈਣੀ ਹੈ। ਤਾਂ ਉਹਦੇ ਨਾਲ ਦੇਖੋ ਫਾਇਦੇ ਵੀ ਹੈ ਤਾਂ ਨੁਕਸਾਨ ਵੀ ਹੈ ਇਹ ਤਾਂ ਸਾਡੇ ਉਪ ਪਰ ਆਪ ਦੇ ਉੱਪਰ ਡਿਪੈਂਡ ਹੈ ਕਿ ਆਪਾਂ ਔਨਲਾਈਨ ਚ ਮੈਂ ਤਾਂ ਇਹੀ ਕਹਿੰਦੀ ਹਾਂ ਚਾਹੇ ਆਪਾਂ ਔਨਲਾਈਨ ਸ਼ੋਪਿੰਗ ਕਰੀਏ? ਚਾਹੇ ਉਫ ਲਾਈਨ ਆਪਾਂ ਨੂੰ ਦੇਖ ਕੇ ਤੇ ਫਜੂਲ ਖਰਚੀ ਨਹੀਂ ਕਰਨੀ ਚਾਹੀਦੀ ਹੈ। ਜਿੱਥੋਂ ਵਧੀਆ ਚੀਜ਼ ਮਿਲੇ ਤਾਂ ਟਾਈਮ ਦੀ ਵੀ ਸਾਡੀ ਬੱਚਤ ਹੋਏ। ਤਾਂ ਉੱਥੋਂ ਚੀਜ਼ ਲੈਣੀ ਚਾਹੀਦੀ ਹੈ
ਸਹੀ ਗੱਲ ਹੈ ਤੁਹਾਡੀ ਬਿਲਕੁਲ, ਦੇਖੋ ਦੋਨੋ ਚੀਜ਼ਾਂ ਦੀ ਆਪਦੇ ਆਪਦੇ ਬੈਨੀਫਿਟ ਹੈ। ਦੋਨਾਂ ਦਾ ਕਹਿੰਦੇ ਦੋਨਾਂ ਵਧੀਆ ਆਪਣੇ ਲਈ। ਦੋਨੋ ਲਾਭਦਾਇਕ ਐ ਪਰ ਔਨਲਾਈਨ ਵੀ ਤੇ ਔਫਲਾਈਨ ਵੀ ਦੋਨੋ ਖਰੀਦਦਾਰੀ ਕਰੋਗੇ। ਉਹ ਤਾਡੇ ਆਪਣੀ ਆਪਣੀ ਤੁਹਾਡੇ ਦਿਮਾਗ ਦੀ ਐ ਤਾਨੂੰ ਕਿੱਥੋਂ ਸੰਤੁਸ਼ਟੀ ਮਿਲਜੋ। ਕਿਉਂਕਿ ਦੇਖੋਂ ਕੋਈ ਵੀ ਜੇਕਰ ਤੁਸੀਂ ਕੋਈ ਸਹੂਲਤ ਦੀ ਚੀਜ਼ ਦੇਖੋਂਗੇ‌। ਸਮੇਂ ਦੀ ਬੱਚਤ ਕਰਨੀ ਹੈ ਤੇ ਉਹਨਾਂ ਨੂੰ ਤੁਸੀਂ ਤਾਨੂੰ ਤਾਡੇ ਤੇ ਡਪਿਡ ਦੇਪੈਂਡ ਤੁਸੀਂ ਕੀ ਕਿਹੜੀ ਕੀ ਚੀਜ਼ ਤੁਸੀਂ ਯੋਜਨਾ ਕਰੀ ਸਭ ਤੋਂ ਪਹਿਲਾਂ ਲਓਂਗੇ। ਠੀਕ ਐ ਔਨਲਾਈਨ ਖਰੀਦਦਾਰੀ ਇੱਕ ਚੰਗਾ ਕਹਿੰਦੇ ਵਿਕਲਪ ਵੀ ਐ। ਪਰ ਜੇਕਰ ਤੁਸੀਂ ਅਸੀਂ ਸਮਾਨ ਦੀ ਕਹਿੰਦੇ ਗੁਣਵੰਨਤਾ ਨੂੰ ਵਧ ਪਰਖਣਾ ਚਾਹਨੇ ਆ ਤਾਂ ਸਾਨੂੰ ਕੀ ਤੁਰੰਤ ਸਾਨੂੰ ਕਿੱਥੇ ਜਾਣਾ ਚਾਹੀਦਾ ਔਫਲਾਈਨ ਦੁਕਾਨਦਾਰ ਕੋਲ ਜਾ ਕੇ ਵੀ ਖਰੀਦਣਾ ਚਾਹੀਦਾ ਇਹ ਤਾਂ ਤੁਸੀਂ ਆਪ ਦੇਖ ਫਿਰ ਦੁਕਾਨਦਾਰੀ ਉਹ ਜਿਹੜੇ ਔਫਰ ਲਗਾਂਦੇ ਆ ਜਿਹੜੇ ਓਨਲਾਈਨ ਵਾਲੇ ਦੁਕਾਨਦਾਰ ਨੇ ਆਪਣੇ ਖਰਚੇ ਕੱਢਣੇ ਹੁੰਦੇ ਨੇ। ਬਹੁਤ ਖਰਚੇ ਹੁੰਦੇ ਆ ਉਹਨਾਂ ਨੂੰ ਦੁਕਾਨਦਾਰ ਨੂੰ ਬਿਜਲੀ ਦਾ ਬਿੱਲ ਵੀ ਦੇਣਾ ਪਾਣੀ ਦਾ ਬਿੱਲ ਵੀ ਦੇਣਾ। ਠੀਕ ਐ ਕਿਰਾਇਆ ਵੀ ਉਤੋਂ ਦੇਣਾ ਹੁੰਦਾ ਐ। ਓਨਾਂ ਨੇ ਤਾਂ ਵਿਚਾਰੇਆਂ ਨੇ ਆਪਣੇ ਖਰਚੇ ਕੱਢਣੇ ਹੁੰਦੇ ਆ, ਤੇ ਏ ਕਰਕੇ ਤੁਸੀਂ ਏ ਦੇਖ ਏ ਧਾਡੇ ਉਤੇ ਐ ਨਾ ਪਰ ਕੀ ਧਾਨੂੰ ਏਨੀ ਪਤਾ ਐ ਕਿ ਧਾਨੂੰ ਚੀਪ ਚੀਜ਼ ਨੀ ਆਏਗੀ, ਧਾਨੂੰ ਵਦੀਆ ਚੀਜ਼ ਆਏਗੀ ਕਿਉਂਕਿ ਤੁਸੀਂ ਆਪਣੇ ਅੱਖਾਂ ਨਾਲ ਦੇ ਖੇ ਲੈਨੇ ਓ ਜੋ ਵੀ ਚੀਜ਼ ਲੈਨੇ ਓ, ਚਾਏ ਘਰ ਦਾ ਰਾਸ਼ਨ ਐ ਚਾਏ ਤੁਸੀਂ ਕੋਈ ਵੀ ਚੀਜ਼ ਆ ਧਾਨੂੰ ਪਤਾ ਏ ਕੇ ਏਸ ਦੁਕਾਨ ਤੇ ਐਨਾ ਏਨੀ ਦੇ ਤੇ ਗਾਹਕ ਆਂਦੇ ਨੇ, ਏਨੀ ਦਾ ਕਮਾਈ ਐ ਕਿਉਂ ਐ। ਕਿਉਂਕਿ ਏਂਦੀ ਪਤਾ ਐ ਏ ਆਪਾਂ ਨੂੰ ਸਾਮਣੇ ਵਾਲਾ ਏਦੇ ਤੋਂ ਲੈਂਦਾ ਐ। ਔਰ ਏਨੂੰ, ਏਨੂੰ ਕਦੀ ਏਂਦੇ ਤੋਂ ਸ਼ਿਕਾਏਤ ਨੀ ਮਿਲੀ। ਓ ਫੇਰ ਆਪਾਂ, ਆਪਾਂ ਓ ਸਮਝ ਕੇ ਲੈਂਣੇ ਆਂ ਜੋ ਚੀਜ਼ ਲੈਂਨੇ ਕਰਦੇ ਆਂ। ਕਿਸੇ ਦੁਕਾਨ ਤੇ ਵੀ ਜਾਨੇ ਆਂ ਤੇ ਆਪਾਂ ਕੋਈ ਫੈਦਾ ਹੀ ਵੇਖਦੇ ਆਂ।
ਬਿਲ, ਨਈ ਐ ਗੱਲ ਤਾਂ ਧਾਡੀ ਬਿਲਕੁਲ ਠੀਕ ਐ ਦੇਖੋ ਆਪਾਂ ਨੂੰ ਮੇਨੂੰ ਤਾਂ ਐਈ ਲੱਗਦੈ ਚਾਹੇ ਆਪਾਂ ਔਨਲਾਈਨ ਲਈਏ ਚਾਹੇ ਔਫਲਾਈਨ ਲਈਏ ਤਾਂ ਸਾਨੂੰ ਦੇਖ ਕੇ ਸਮਝਦਾਰੀ ਨਾਲ ਸ਼ੋਪਿੰਗ ਕਰਨੀ ਚਾਈਦੀ ਐ। ਚਲੋ ਵਦੀਆ ਲੱਗੇਆ ਧੋਡੇ ਨਾਲ ਗੱਲ ਕਰਕੇ, ਸਛਰੀ ਕਾਲ ਜੀ।
ਹਾਂਜੀ ਸਛਰੀ ਕਾਲ ਜੀ।